ਹੈਲੋ।
ਹੈਲੋਂ।
ਸਸਰੀਕਾਰ ਜੀ।
ਸਾਸਰੀਕਾਲ ਜੀ।
ਹੋਰ ਕਿਵੇਂ ਠੀਕ ਓ ਜੀ?
ਹਾਂ ਜੀ, ਤੁਸੀ ਦੱਸੋ?
ਅੱਛਾ ਜੀ, ਕੀ ਕਰ ਰਏ ਸੀ ਜੀ?
ਕੁਝ ਨੀ, ਹੁਣ ਫਰੀ ਹੋਈ ਹੂ ਬੱਸ।
ਆਛਿਆ ਜੀ!
ਹਾਂਜੀ, ਤੁਸੀ ਕੀ ਕਰ ਰਏ ਸੀ?
ਬਸ ਜੀ ਬੱਚੇ ਸਕੂਲ ਗਏ ਐ ਜੀ ਬਸ ਕੱਪੜੇ- ਕੁੱਪੜੇ ਧੋਣ ਲਗਦੇ ਸੀ ਹੁਣ।
ਅੱਛਿਆਂ ਜੀ!
ਹਾਂਜੀ ਬਾਜ਼ਾਰ ਵੀ ਜਾਣਾ ਸੀ ਥੋੜਾ- ਬੋਤਾ ਰਾਸ਼ਨ ਜਾਣ ਖਾਤਰ ਜੀ ਰਾਸ਼ਨ ਵੀ ਘਰੇ ਲਿਉਣ ਆਲਾ ਹੈਗਾ। ਸੋਚਦੀ ਵੀ ਕਰਦਾ ਕੰਮ ਨਬਟਾ ਕੇ ਫੇਰ ਲਿਆਈ ਜੇ ਸਾਡੇ ਨੇੜੇ ਸੀਗਾਂ ਜਿਵੇਂ ਇੱਧਰ ਬਜ਼ਾਰ।
ਅੱਛਿਆ, ਕਿਵੇਂ ਫਿਰ ਪੈਦਅ ਜਾਂਦੀ ਓ ਤਾਂ ਓ ਸਾਧਨ ਵਗੈਰਾ
ਹਮ, ਸਾਦਾ ਸਾਡੇ ਜੇ ਟੇਂਪੂ ਇੱਥੇ ਚਲਦੇ ਜੇ ਸਾਡੇ ਕੋਲ ਇੱਥੇ
ਅੱਛਿਆਂ!
ਹਾਂਜੀ, ਟੇਂਪੂ ਤੇ ਅਸੀਂ ਜਾਣੇ ਹੈਗੇ ਆ ਇੱਥੋਂ ਸਾਡੇ ਤਾ ਇਵੈਂ ਜੀ ਜੇ ਸੜਕਾਂ- ਸੁੜਕਾਂ ਸੈਟ ਨੀਂ ਸੀਗੀਆਂ ਸੜਕਾਂ ਬਣਗਾਈਆ ਤਾਂ ਕਰਕੇ ਸੂਤ ਨੀ ਆਉਂਦੇ ਸਾਧਨ।
ਅੱਛਿਆਂ।
ਹਾਂਜੀ।
ਹਮਜੀ, ਔ ਤੁਸੀ ਕੀ ਕਰਦੇ ਓ?
ਬੱਸ ਗਰਦਾਈ ਕਰਦੇ ਆਂ ਜੀ, ਹਾਊਸ ਵਾਈਫ ਹੇਗੇਆਂ ਜੀ। ਹਾਂਜੀ, ਤੁਸੀ ਕੀ ਕਰਦੇ ਓ ਜੀ?
ਮੈਂ ਕੋਲਿਜ ਪੜ੍ਹਦੀ ਆ
ਅੱਛਾ ਜੀ, ਚਲੋ ਵਧੀਆਂ ਚੱਲ ਰਹੀ ਏ ਜੀ ਪੜ੍ਹਾਈ
ਹਾਂਜੀ, ਵਧੀਆਂ ਚਲ ਰਹੀ ਆ ਹਮ
ਹੋਰ ਘਰੇ ਫੈਮਿਲੀ ਠੀਕ ਐ ਜੀ
ਹਾਂਜੀ ਵਧੀਆਂ ਆਪਣੇ ਦੱਸੋਂ ਕਿਵੇਂ
ਠੀਕ-ਠਾਕ ਆ ਜੀ, ਕਿਵੇਂ ਸਾਈਕਲ-ਸੁੂਕਲ ਚਲਾ ਲੈਂਣੇ ਓ ਕੇ ਅੱਜ-ਕੱਲ੍ਹ ' '
ਸੈਂਕਲ ਹਾਂ ਪਹਿਲਾਂ ਚਲਾ ਲੈਂਦੀ ਸੀ, ਪਰ ਹੁਣ ਤਾਂ ਨਹੀਂ ਚਲਾਂਦੀ
ਕਿਵੇਂ, ਸਾਈਕਲ ਕਿਉਂ ਨੀ ਚਲਾਂਦੇ ਤੁਸੀਂ
ਤਾਂ, ਹੁਣ ਵੈਸੇ ਟਾਈਮ ਨੀ ਮਿਲਦਾ ਨਾ ਇੰਨਾ ਤੇ ਜਾਣਾ ਹੁੰਦਾ ਕੋਈ ਸਾਧਨ ਮਤਲਬ ਸਕੂਟੀ ਵਗੈਰਾ ਹੁੰਦੀ ਉਹ ਉੱਤੇ ਚਲੇ ਜਾਣੇ ਆ ਸਾਈਕਲ ਤਾਂ ਵੈਸੇ ਘੱਟ ਈ ਚਲਾਂਦੇ ਆ
ਦੇਖੋਂ ਚਲੋ ਵੀ ਘੱਟ ਚਲਾਉਂਦੇ ਹੋਣਗੇ ਪਰ ਅੱਜ-ਕੱਲ੍ਹ ਮਤਲਬ ਸਾਈਕਲ ਚੱਲ ਸਾਰੇ ਬਹੁਤ ਘੱਟ ਚਲਾਉਂਦੇ ਹੈਗੇ ਆ ਪਰ ਕਿਵੇਂ ਹੈਗੀ ਵੀ ਅੱਜ-ਕੱਲ੍ਹ ਸਾਈਕਲ ਚਲਾਉਣ ਵਿੱਚ ਬਹੁਤ ਫ਼ਾਇਦੇ ਹੈਗੇ ਆ ਜੇ ਮਤਲਬ ਜੇ ਆਪਾਂ ਸਾਈਕਲ ਚਲਾਵਾਂਗੇ ਪਹਿਲਾਂ ਤੁਹਾਨੂੰ ਦੱਸ ਰਹੀ ਆ ਵੀ ਮਤਲਬ ਇਹ ਦੇ ਫ਼ਾਇਦੇ ਕੀ ਹੈਗੇ, ਇਹ ਬ ਫ਼ਾਇਦੇ ਕੀ ਹੈਗੇ ਆ ਵੀ ਆਪਾਂ ਸਾਈਕਲ ਚਲਾਵਾਂਗੇ ਇਹਦੇ ਨਾਲ਼ ਆਪਣਾ ਗੋਡਿਆਂ ਦਾ ਦਰਦ ਵੀ ਸਹੀ ਰਹੂਗਾ, ਆਪਣੇ ਮਤਲਬ ਸਰੀਰ ਦੀ ਫਿਟਨੈਸ ਵੀ ਸਹੀ ਰਹਿੰਦੀ ਹੈਗੀ ਆ ਆਪਣੀ ਐਕਸਰਸਾਈਜ਼ ਵੀ ਹੋ ਜਾਂਦੀ ਹੈਗੀ ਆ ਇੱਕ ਦੂਜੀ ਗੱਲ ਇਹ ਹੈਗੀ ਆ, ਵੀ ਆਪਾਂ ਜਾਣੇ ਕਿ ਤਾਂ ਪੈਟ ਪੈਟਰੋਲ ਦਾ ਖ਼ਰਚੇ ਲੋਕਲ ਜਾ ਰਹੇ ਹੈਗੇ ਆ ਤਾਂ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
ਸਭ ਤੋਂ ਆਪਣੇ ਮਹੱਤਵ ਮਹੱਤਵਪੂਰਨ ਗੱਲ ਇਹ ਹੈਗੀ ਆ ਵੀ ਆਪਣੇ ਵੀ ਇੱਕ ਤਾਂ ਵੀ, ਪ੍ਰਦੂਸ਼ਣ ਨ੍ਹੀਂ ਫੈਲਦਾ ਗਾ, ਇਹ ਤਾਂ ਹਾਂ ਦਿਨੋ-ਦਿਨ ਕੀ ਹੈਗਾ ਕਿ ਬਈ ਅੱਜ-ਕੱਲ੍ਹ ਆ ਨਾ ਮਤਲਬ ਸਾਈਕਲ, ਬਹੁਤ ਘੱਟ ਚੱਲਾ ਰਹੇ ਹੈਗੇ ਆ, ਬਹੁਤ ਘੱਟ ਬੱਚੇ ਚੱਲਾ ਰਹੇ ਹੈਗੇ ਆ ਸਾਈਕਲ
ਹਮ।
ਤੇ ਮੈਂ ਤਾਂ ਤੁਹਾਨੂੰ ਇਹ ਵੀ ਸਲਾਹ ਦ ਵੀ ਤੁਸੀਂ ਵੀ ਥੋੜ੍ਹੇ ਬਹੁਤ ਸਾਈਕਲ ਚਲਾਉਣੀ ਚਾਹੀਦੀ ਹੈਗੀ ਆ
ਹਾਂ, ਇਹ ਤਾਂ ਸਹੀ ਗੱਲ ਐ
ਹਾਂ, ਕਿ ਉਹ ਸਾਈਕਲਾਂ ਨਾਲ਼ ਸਰੀਰ ਦੀ ਫਿਟਨੈਸ ਵਗੈਰਾ ਸਹੀ ਰਹਿੰਦੀ ਐ ਪਸੀਨਾ ਆਉਂਦਾ ਹੈਗਾ ਇਹਦੇ ਨਾਲ਼ ਰੋਗ-ਧੋਗ ਨੀ ਲੱਗਦੇ ਸਾਈਕਲ ਨਾਲ਼ ਅਸੀਂ ਮਤਲਬ ਸਾਡੇ ਵੇਲਿਆਂ ਦੀ ਮੈਂ ਗੱਲ ਕਰਦੀ ਹੈਗੀ ਆ ਵੀ ਜਦੋਂ, ਅਸੀਂ ਜਦੋਂ ਪੜ੍ਹਦੇ ਸੀ ਸਕੂਲ ਵਿੱਚ ਵੀ ਸਾਡੇ ਪਿੰਡ ਵਿੱਚ ਸਕੂਲ ਨਹੀਂ ਸੀਗਾ
ਹਾਂਜੀ।
ਤੇ ਸਕੂਲ ਨੀਂ ਸੀਗਾ ਤੇ ਉਹਦੇ ਵਿੱਚ ਫੇ਼ਰ, ਅਸੀਂ ਭੇਰਾਂ ਦੇ ਮਤਲਬ ਪ ਪੈਦਲ ਜਾਂਦੇ ਹੁੰਦੇ ਸੀਗੇ ਫ਼ੇਰ ਅਸੀਂ ਕਿਹਾ ਵੀ ਸਾਨੂੰ ਸਾਈਕਲ ਲੈ ਕੇ ਦਿਉ ਤੇ ਸਾਨੂੰ ਉਹਨਾਂ ਮੈਂ ਸਾਈਕਲਾਂ ਲੈ ਕੇ ਦਿੱਤੀਆਂ ਜਿਵੇਂ ਸਾਨੂੰ ਸਾਈਕਲ ਲੈ ਕੇ ਤੁਹਾਨੂੰ ਇੰਨੀ ਰੂਹ ਖੁਸ਼ ਸਾਡੇ ਅੰਦਰੋਂ ਖੁਸ਼ੀ ਮਤਲਬ ਮਵੇਂ ਲੱਗਦਾ ਸਾਨੂੰ ਜਾਜ਼ ਲੈਤਾ ਹੋਵੇ ਜਿਵੇਂ ਵੀ ਇਹਨਾਂ ਸਾਨੂੰ ਸ਼ੌਂਕ ਚੜ ਗਿਆ ਵੀ ਸਾਨੂੰ ਸੈਕਲ ਨਵੀਂ ਮਿਲ ਗਈ ਸੀ ਆਵਾਜ਼ ਆ ਹੈ ਜੀ ਹਾਂਜੀ ਤੇ ਫੇ਼ਰ ਹੈ ਨਾ ਅਸੀਂ ਸਾਈਕਲ ਚਲਾਉਣੀ ਤੇ ਇਹਨਾਂ ਸਾਨੂੰ ਮਤਲਬ ਜਦੋਂ ਜਾਣਾ ਨਾ ਤੜਕੇ ਵਿੱਚ ਚੰਗੀ ਤਰ੍ਹਾਂ ਸੈਕਲ ਨੂੰ ਸਾਫ਼ ਕਰਨਾ ਉਹ ਚੰਗੀ ਤਰ੍ਹਾਂ ਧੋਣਾ ਵੀ ਕੀਤੀ ਮਿੱਟੀ ਤੇ ਨਹੀਂ ਲੱਗ ਜੂਗੀ ਆਪ ਆਪਦੀ ਸਾਈਕਲ ਮਤਲਬ ਸੋਹਣੀ ਤਰ੍ਹਾਂ ਜਾ ਕੇ ਰੱਖਣੀ ਹੁੰਦੀ ਸੀਗੀ ਤਾਂ ਕਰਕੇ ਤੇ ਫ਼ੇਰ ਸਾਈਕਲ ਚਲਾਣ ਤੋਂ ਜਦੋਂ ਅਸੀਂ ਜਾਂਦੇ ਹੁੰਦੇ ਸੀਗੇ ਤੇ ਰਸਤੇ ਵਿੱਚ ਪਸੀਨੇ ਨੇ ਵੀ ਆਉਣਾ ਥਾਂ- ਥਾਂ ਰੋਕੀ ਜਾਣਾ ਕਿਤੇ ਪਾਣੀ- ਪੀਣ ਖਾਤਰ
ਹਾਂਜੀ, ਹਾਂਜੀ।
ਹਾਂਜੀ। ਤੇ ਵੀ ਸਾਨੂੰ ਬੜਾ ਸ਼ੌਂਕ ਜਿਹੜਾ ਸਾਡੇ ਸਰੀਰ ਵੀ ਸੈੱਟ ਰਹਿੰਦੇ ਸੀਗੇ। ਅਤੇ ਜੇ ਸਾਡੇ ਪੇਰੈਂਟਸ ਸੀਗੇ ਉਹੀ ਕਹਿੰਦੇ, ਮਤਲਬ ਸਾਈਕਲਾਂ ਲੰਬੀਆਂ ਜਾਣੀਆਂ ਚਾਹੀਦੀ ਹੈਗੀਆ, ਸਾਈਕਲ ਤਾਂ ਮਤਲਬ ਸਰੀਰਕ ਐਕਸਰਸਾਈਜ਼ ਹੁੰਦੀ ਹੈਗੀ ਆ, ਅੱਗੇ ਸਾਡੇ ਕੋਲ ਮੋਟਰਸਾਈਕਲ ਵਗੈਰਾ ਨਹੀਂ ਹੁੰਦੇ ਸੀਗੇ। ਸਾਡੇ ਮਤਲਬ ਦਾਦੇ ਮਤਲਬ ਪਾਪਾ ਹੁਣੇ ਸਭ ਸਾਈਕਲਾਂ ਤੇ ਮਤਲਬ ਜਾਂਦੇ ਹੁੰਦੇ ਸੀ ਖੇਤ ਜਾਣਾ ਉਹਨਾਂ ਦਾ ਸਰੀਰ ਵੀ ਵੈਸੇ ਸੈੱਟ ਰਹਿੰਦਾ ਸੀਗਾ ਇੱਕ ਪੈਟਰੋਲ ਦਾ ਖਰਚਾ ਨਹੀਂ ਹੁੰਦਾ ਸੀ ਅੱਗੇ ਵੈਸੇ ਵੀ ਪੈਸੇ ਤੰਗਦਾਈ ਹੁੰਦੀ ਸੀਗੀ ਤੇ ਲੋਕ ਕੁਦਰਤੀ ਕਿਸੇ ਦੇ ਘਰਾਂ ਵਿੱਚ ਮੋ ਮੋਟਰਸਾਈਕਲ ਜਸੇ ਚੇਤਕ ਸਕੂਟਰ ਹੁੰਦੇ ਸੀਗੇ।
ਹਾਂਜੀ।
ਤੇ ਉਹ ਮਤਲਬ ਚੇਤਕ ਸਕੂਟਰ ਵਗੈਰਾ ਉਹ ਕੁਦਰਤੀ ਵੀ ਕੋਈ ਚਲਾ ਉਹ ਵੀ ਐਮਰਜੈਂਸੀ ਲੈ ਜਾਂਦੇ ਸੀ ਬਾਕੀ ਸਾਈਕਲ ਦੀ ਜਿਹੜੀ ਹੈਗੀ ਸਾਈਕਲ ਦੀ ਸਵਾਰੀ ਉਹ ਬਹੁਤ ਵਧੀਆ ਹੈਗੀ ਆ। ਅਸੀਂ ਰੋਜ਼ ਡੇਲੀ ਪੰਜ- ਕਿਲੋਮੀਟਰ। ਤੇ ਡੇਲੀ ਅਸੀਂ ਪੰਜ ਕਿਲੋਮੀਟਰ ਆਉਣਾ ਡੇਲੀ ਚ ਜਾਣਾ। ਤੇ ਸਾਈਕਲ ਨੂੰ ਮਤਲਬ ਆ ਕੇ ਰੱਖਣਾ ਤਾਂ ਵੀ ਸੋਹਣੀ ਤਰ੍ਹਾਂ ਰੱਖਣਾ ਉਹਨਾਂ ਨੇ ਸਾਈਕਲ ਨੂੰ ਤਾਂ ਫਿਰ ਹਾਂਜੀ ਤੇ ਹੁਣ ਸਾਈਕਲਾਂ ਨਹੀਂ ਚਲਾ ਰਹੇ ਗੇ।
ਹਾਂ ਹੁਣ ਨੀ ਚਲਾਉਂਦੇ ਬਹੁਤ ਘੱਟ ਚਲਾਉਂਦੇ ਐ।
ਹਾਂਜੀ।
ਅੱਜ- ਕੱਲ੍ਹ ਤੋਂ ਬੈਟਰੀ ਦੀ ਸਕੂਟੀ ਚੱਲ ਗਈ ਹੈ ਬਸ ਉਹਨਾਂ ਦੇ ਹੈ। ਜੇ ਕੋਈ ਨੇਈ ਬੁੱਡਾ ਵਗੈਰਾ ਬੱਚਾ ਹੈ ਬਸ ਉਹੀ ਯੂਜ ਕਰਦੇ ਨੇ।
ਹਾਂਜੀ ਕਿਉਂਕਿ ਅੱਜ- ਕੱਲ੍ਹ ਜਦ ਕੋਲ ਬਾਹਰ ਜਾਂਦੇ ਬੱਚੇ ਸਕੂਟੀ ਦੇ ਦਿਓ। ਕੁਈ ਸੌਦਾ ਲਿਆਉਣਾ ਸਾਨੂੰ ਸਕੂਟੀ ਦੇ ਦਿਓ, ਕਿਉਂਕਿ ਸਾਈਕਲ ਚਲਾ ਕੇ ਰਾੱਜੀ ਨਹੀਂ ਹੈਗਾ। ਘਰਾਂ ਵਿੱਚ ਜੇ ਆਪਾਂ ਸਾਈਕਲਾਂ ਚਲਾਵਾਂਗੇ ਆਪਾਂ ਖੁੱਦ ਸਾਈਕਲ ਚਲਾਵਾਂਗੇ ਫੇਰ ਆਪਣੇ ਵੇਖੇ- ਵੇਖ ਆਪਣੇ ਬ ਸਾਈਕਲ ਚਲਾਉਣਗੇ ਤਾਂ ਉਹ ਕੀ ਹੈਗਾ ਉਹੋ ਜਿ ਘਰ ਦਾ ਵਾਰ ਬਣ ਜਾਂਦਾ ਹੈਗਾ ਸਵੇਰੇ ਵੀ ਸੈੱਟ ਰਹਿੰਦਾ ਹੈਗੇ ਆਪਣਾ ਹੋਸਪਿਟਲਾਂ ਦੇ ਗੇੜੇ ਵੀ ਨਹੀਂ ਵਸਜੇਗੇ ਅਤੇ ਹੈਰ ਬੀ ਪੀ ਵੀ ਆਪਣਾ ਸਰਕੂਲਰ ਸਹੀ ਰਹਿੰਦਾ ਹੈਗਾ ਸ਼ੂਗਰ ਤਾਂ ਵੀ ਬਹੁਤ ਜ਼ਿਆਦਾ ਸਹੀ ਰਹਿੰਦਾ ਹੈਗਾ। ਹੁਣ ਪਤਾ ਗੱਲ ਕੀ ਹੈਗੀ ਆ ਹੁਣ ਅੱਜ- ਕੱਲ੍ਹ ਮੋਟਰਸਾਈਕਲਾਂ ਹਰੇਕ ਚੀਜ਼ ਨੂੰ ਸੁੱਖਦਾਈ ਪਾਲਦੇ ਸੁੱਖ ਸੁਖ ਦੇ ਕਾਰਨ ਆਪਣਾ ਸਰੀਰ ਜਿਹੜਾ ਉਹ ਇੱਕ ਰੋਗਾਂ ਦਾ ਰੋਗਾਂ ਦਾ ਘਰ ਬਣ ਗਿਆ।
ਹਾਂ।
ਕਿੱਥੇ ਵੀ ਤੁਸੀਂ ਹੋਸਪਿਟਲ ਜਾਂਦੇ ਹੈਗੇ ਹੋ ਮੈਨੂੰ ਬੀਪੀ ਦੀ ਹੈ ਜੀ ਮੈਨੂੰ ਸ਼ੂਗਰ ਦੀ ਹੈ ਜੀ। ਮੇਰਾ ਸਰੀਰ ਸੈੱਟ ਨਹੀਂ ਜੀ ਮੇਰੇ ਗੋਡੇ ਬਹੁਤ ਦੁੱਖ ਦੇ ਜੀ ਇਹ ਦਿੱਕਤਾਂ ਕੀ ਆਪਣੇ ਬਹਿਣ ਤੋਂ ਆਉਂਦੀਆਂ ਹੈਗੀਆਂ ਜਿਵੇਂ
ਅੱਜ- ਕੱਲ ਬੱਚਿਆਂ ਤੇ ਵਿਆਹ ਗਈ ਬੱਚਿਆਂ ਨੇ
ਹਾਂ ਤੁਸੀਂ ਸਹੀ ਕਹਿ ਰਹੇ ਹੋ ਵੀ ਬੱਚਿਆਂ ਦੀ ਅਈ ਪੁਜੀਸ਼ਨ ਬਣੀ ਪਈ ਆ। ਸਾਡੇ ਕਮਰ ਵਿੱਚ ਦਰਦ ਐ ਜੀ, ਸਾਡਾ ਸਿਰ ਦਰਦ ਆ ਜੀ, ਸਾਡੀ ਲੱਤਾਂ ਦਰਦ ਆ ਜੀ। ਇਹ ਕੀ ਕਾਰਨ ਹੈਗੇ ਆ ਆਪਾਂ ਮਤਲਬ ਆਪਣੀ ਐਕਸਰਸਾਈਜ਼ ਜਿੰਨੀ ਆਪਾਂ ਕਰ ਰਹੇ ਨਾ ਪ੍ਰੋਪਰ ਤੌਰ ਤੇ ਆਪੇ ਐਕਸਰਸਾਈਜ਼ ਨਹੀਂ ਹੋ ਰਹੀਗੀ, ਜੇ ਸਾਈਕਲ ਤੇ ਜਾਂਦੇ ਓ ਆਪਣੀ ਐਕਸਰਸਾਈਜ਼ ਹੋ ਵੀ ਜਾਂਦੀ ਹੈਗੀ ਆ। ਤੇ ਸਾਈਕਲ ਹਾਂਜੀ ਸਾਈ ਸਾਈਕਲ ਦੀ ਬੜੀ ਮਹੱਤਵਪੂਰਨ ਹੈਗਾ ਸਾਈਕਲ ਚਲਾਉਣਾ ਚਾਹੀਦਾ ਹੈਗਾ।
ਹਾਂ ਇਹ ਤਾਂ ਬਹੁਤ ਜ਼ਰੂਰੀ ਨੇ।
ਹਾਂਜੀ, ਦੇਸ ਸਾਡੇ ਘਰ ਵਿੱਚ ਪੰਜ-ਪੰਜ ਸੇਕਲਾਂ ਹੋਣੀਆਂ ਸੀਗੀਆਂ ਤਿੰਨ ਤਾਂ ਸਾਡੇ ਭੈਣਾਂ ਦੀ ਹੋ ਗਈਆਂ, ਤਿੰਨ ਭੈਣਾਂ ਹੈਗੀਆਂ ਸੀ ਅਸੀਂ
ਅੱਛਾ।
ਇੱਕ ਮੇਰੇ ਦਾਦੇ ਦੀ ਸਾਈਕਲ ਹੋਗੀ ਚਾਰ ਇੱਕ ਪਾਪਾ ਦੀ ਪੰਜ ਸਾਈਕਲਾਂ ਹੁੰਦੀਆਂ ਸੀਗੀਆਂ ਸਾਡੇ।
ਹਮ
ਤੇ ਅਸੀ ਸੇਕਲਾਂ ਤੇ ਆਉਣਾ ਜਾਣਾ ਜੇ ਅਸੀ ਸ਼ਹਿਰ ਜਾਣਾ ਨਾ ਮੰਨ ਲਓ ਪਹਿਲਾਂ ਸ਼ਹਿਰ ਜਾਣਾ ਤਾਂ ਅਸੀਂ ਸਾਈਕਲ ਤੇ ਜਾਣਾ ਹੁੰਦਾ ਸੀਗਾ ਤਾਂ ਅਸੀਂ।
ਹਮ, ਪਹਿਲਾਂ ਵੈਸੇ ਬਿਮਾਰੀਆਂ ਘੱਟ ਹੁੰਦੀ ਸੀ।
ਤੇ ਹੁਣ ਸੁਖਦਾਈਆਂ ਕਿੰਨੀਆਂ ਹੋ ਗਈਆਂ ਸੁੱਖ ਕਿੰਨਾ ਹੈਗਾ ਹੋਣਾ। ਅਨੇਕ ਸੌ ਗਏ ਗੱਡੀਆਂ ਹੋ ਗਈਆਂ ਜੀ। ਸਾਈਕਲਾਂ ਤੇ ਕੋਈ ਜਾ ਕੇ ਰਾਜ਼ੀ ਨਹੀਂ ਹੈਗਾ ਜੀ।
ਹਾਂ ਇਹ ਤਾਂ ਹੈ।
ਹੋਰ ਜੀ।
ਹੋਰ ਬਸ ਵਧੀਆ।
ਤੁਹਾਡੇ ਇਹ ਘਰੇ ਹੈਗੇ ਸਾਈਕਲ?
ਆਹ ਹੈਗੇ ਤਾਂ ਪਰ ਉਹਨੂੰ ਕੋਈ ਚਲਾਉਂਦਾ ਨੀ ਨਾ ਉਹ ਬੜੀ ਪਈ ਐਵੇਂ ਖਰਾਬ ਹੋ ਗਈ।
ਅੱਛਾ, ਵੀ ਉਹ ਪਈ- ਪਈ ਖਰਾਬ ਹੋਗੀ ਕੋਈ ਚਲਾਉਂਦਾ ਨੀ ਹੈਗਾ ਗਾ।
ਹਾਂ-ਹਾਂ।
ਅੱਛਾ ਜੀ।
ਹਮ
ਸਾਈਕਲ ਵੈਸੇ ਤਾਂ ਹੁ ਸੀ-ਸੀ ਸਾਡੇ ਹੈਗੀਆਂ ਜੀ ਸਾਈਕਲਾਂ ਸਾਡੇ ਤਿੰਨ ਸਾਈਕਲਾਂ ਹੈਗੀਆਂ ਜੀ ਸਾਡੇ।
ਅੱਛਿਆ!
ਸਾਡੇ ਸਾਈਕਲਿੰਗ ਕਰਦੇ ਹੈਗੇ, ਐਕਸਰਸਾਈਜ਼ ਤੌਰ ਤੇ ਸਾਡੇ ਸਾਈਕਲਿੰਗ ਕਰਦੇ ਹੈਗੇ ਆ। ਮਤਲਬ ਬਾਹਰ ਖੇਤ ਜਾਣਾ ਤਾਂ ਵੀ ਸਾਈਕਲ ਤੇ ਜਾਣਾ। ਪੈਦਲ ਵੀ ਜਾਂਦੇ ਆ ਪਰ ਜਿਆਦਾ ਸਾਈਕਲ ਦੀ ਵਰਤੋਂ ਕਰਨੀ ਚਾਹੀਦੀ ਹੈਗੀ ਆ। ਸਾਈਕਲ ਚੱਲ ਨਾਲੇ ਬੀ ਪੀ, ਸ਼ੂਗਰ ਦੀ ਨਹੀਂ ਬਣਦੀ ਗਈ ਹਾਰਟ-ਹਾਰਟ ਦੀ ਪ੍ਰੋਬਲਮ ਨਹੀਂ ਹੁੰਦੀ ਗੀ। ਇਸ ਤਰ੍ਹਾਂ ਮਤਲਬ ਇਹਨਾਂ ਤੋਂ ਬਚਾਉਣ ਦੇ ਖਾਤਰ ਸਾ ਬਹੁਤ ਜ਼ਰੂਰੀ ਹੈਗੀ ਆ ਮੈਂ ਤਾਂ ਕਹਿਨੀ ਹਾਂ ਵੀ ਮੇਰੇ ਬੱ ਬੱਚੇ ਵੀ ਸਾਈਕਲ ਚਲਾਉਣਾ ਪਰ ਬੱਚੇ ਅੱਜ-ਕੱਲ੍ਹ ਮਤਲਬ ਕਿ ਥੋੜਾ ਕੱਟ ਕਹਿਣਾ ਮੰਨਦੇ ਹੈਗੇ ਆ। ਪਰ ਸਾਈਕਲ ਜੇ ਆਪ ਪਾਰਕ ਵਿੱਚ ਲੈ ਜਾਂਦੇ ਹਾਂ ਬੱਚਿਆਂ ਨੂੰ ਘੁੰਮਾਉਣਾ ਚਾਹੀਦਾ ਹੈਗਾ, ਸਾਈਕਲ ਤੇ ਲੈ ਕੇ ਜਾਣਾ ਚਾਹੀਦਾ ਹੈਗਾ।
ਹਮ, ਸਹੀ ਏ।
ਤੇ ਸੇਕਲਾਂ ਨੂੰ ਪਹਿਲਾਂ ਅਸੀਂ ਸੋਹਣੇ ਫਿਰ ਕੀਜੋਰੇ ਸ਼ੀਸ਼ੇ ਲਾਉਣੇ ਸਾਈਕਲਾ ਦੇ ਉਹਨੂੰ ਤਿਆਰ ਕਰਨਾ ਸੋਹਣੀ ਤਰ੍ਹਾਂ। ਕਿਤੇ ਮਿੱਟੀ ਨਹੀਂ ਲੱਗਣ ਦੇਣੀ ਸਾਈਕਲ ਨੂੰ ਜਦੋਂ ਆਉਦੇ ਸੋਹਣੇ ਧੋ ਕੇ ਅੰਦਰ ਸਾਈਕਲ ਰੱਖਣੇ। ਫਿਰ ਉਹਦੇ ਚੈਨ ਦੇ ਤੇਲ-ਤੂਲ ਲਾਉਣਾ ਮਤਲਬ ਸਾਈਕਲ ਸਹੀ ਰਵੇ। ਹਵਾ ਭਰਾਉਣੇ ਸਾਈਕਲਾਂ ਦੇ ਮਤਲਬ, ਇਸ ਇੱਕ ਮਤਲਬ ਕੇਅਰ ਬਹੁਤ ਕਰਦੇ ਹੁੰਦੇ ਸੀ, ਇਹ ਚੀਜ਼ ਦੀ। ਕਿਉਂਕਿ ਪਹਿਲਾਂ ਨਾ ਕੋਈ ਪੈਸਾ ਨਹੀਂ ਹੁੰਦਾ ਸੀਗਾ, ਬਹੁਤ ਘੱਟ ਸਾਈਕਲਾਂ ਵੀ ਮਿਲਦੀਆਂ ਸੀਗੀਆਂ। ਤੇ ਹੁਣ ਹਰੇਕ ਚੀਜ਼ ਮਤਲਬ, ਵਿਆਹ 'ਚ ਸਕੂ, ਸਵੇਰੇ ਕਾਰ ਲਿਆਂਂਦੀ। ਮਤਲਬ ਜਿਹੜੀ ਹੱਥੋਂ ਹੱਥ ਚੀਜ਼ ਲ ਰਹੇ, ਉਹ ਇੰਨਾ ਨੀ ਹੁੰਦਾ ਜੇ ਹੁਣ ਮਤਲਬ, ਇੱਕ ਵਾਰੀ ਕਹਿਣ ਤੇ ਸਾਨੂੰ ਮਤਲਬ ਉਹ ਚੀਜ਼ ਸਾਨੂੰ, ਛੇ ਮਹੀਨਿਆਂ ਬਾਅਦ ਮਿਲਣੀ ਹੁੰਦੀ ਸੀਗੀ। ਅਸੀਂ ਜਦੋਂ ਜਾਂਦੇ ਸੀ, ਪੈਦਲ ਜਾਂਦੇ ਸੀ।, ਅਸੀਂ ਛੇ ਮਹੀਨੇ ਕਿਹਾ, ਸਾਨੂੰ ਸਾਈਕਲਾਂ ਲਿਆ ਕੇ ਦਿਓ, ਸਾਈਕਲਾਂ। ਪੈਦਲ ਵੀ ਵਧੀਆ ਸੀਗੀ, ਪਰ ਡੇਲੀ ਉਹੀ ਗੱਲ ਏ ਵੀ, ਆਉਂਦੀ ਵਾਰੀ ਪੈਦਲ ਆਉਣਾ, ਔਖਾ ਲੱਗਦਾ ਸੀਗਾ।
ਹਮ- ਹਮ।
ਕੀਆਂ ਜਾਂਦੀਆਂ ਕਮਸਮ ਨਾਲ ਹੀ ਲੈ ਕੇ, ਤਿੰਨੇ ਸੇਕਲਾ ਨਵੀਆਂ ਲੈ ਕੇ ਦਿੱਤੀਆਂ ਸਾਨੂੰ, ਉਹ ਸਾਨੂੰ ਇੰਨਾ ਮਹਿਸੂਸ ਹੋਇਆ, ਵੀ ਮੇਰੇ ਪਾਪਾ ਨੇ ਸਾਨੂੰ ਤਿੰਨ ਸੇਕਲਾਂ ਨਾਲ ਲੈ ਕੇ ਦਿੱਤੀਆਂ ਸਾਨੂੰ। ਇੱਕ ਮੇਰੀ ਛੋਟੀ ਭੈਣੀ ਸੀ, ਉਹਨੂੰ ਥੋੜ ਛੋਟੀ ਸਾਇਕਲ ਲੈ ਕੇ ਦਿੱਤੀ ਸੀਗੀ। ਔਰ ਸਾਡੀਆਂ ਦਨੋਂ ਲੇਡੀਜ਼ ਸਾਈਕਲਾਂ ਸੀਗੀਆਂ, ਹੁਣ ਤਾਂ ਸਕੂਲਾਂ 'ਚ ਮਿਲਣ ਲੱਗ ਗਈਆਂ, ਹੁਣ ਬ ਬੱਚਿਆਂ ਨੂੰ, ਵੀ ਉਹ ਸਰਕਾਰ ਨੇ ਸਕੀਮ ਚਲਾਈ ਹੋਏਗੀ ਆ, ਵੀ ਮਿਲਣੀਆਂ ਸਟਾਰਟ ਹੋ ਗਈਆਂ ਸਾਈਕਲਾਂ
ਇਹ ਸਕੀਮ ਤੇ ਮਿਲਦੀ ਨਾ ਬੱਚਿਆਂ ਨੂੰ, ਹਾਲੇ ਤੱਕ ਮਿਲੀ ਨੀਗੀ ਕਿਸੇ ਨੂੰ ਵੀ।
ਪਹਿਲਾਂ ਪਤਾ ਬੱਚਿਆਂ ਨੂੰ ਮਿਲਦੀਆਂ ਹੁੰਦੀਆਂ ਸੀ। ਮਤਲਬ ਕੁੜੀਆਂ ਨੂੰ ਮਿਲਦੀਆਂ ਹੁੰਦੀਆਂ ਸੀਗੀਆਂ, ਸਾਈਕਲਾਂ।
ਹਾਂ ਪਹਿਲਾਂ ਮਿਲੀ ਸੀ। ਪਰ ਹੁਣ ਤਾਂ ਸਕੀਮ ਤਾਂ ਬੰਦ ਹੀ ਹੈ ਵੈਸੇ।
ਹਾਂ ਵੀ ਹੁਣ ਹੋ ਗਏ ਚਲੋ, ਹੁਣ ਤਾਂ ਕਿੰਨੇ ਸਾਲ ਹੋ ਗਏ ਚਲੋ ਸਕੂਲ ਚ ਗਏ ਨੀ ਹੈਗੇ।
ਹਮ।
ਤਾਂ ਕਰਕੇ।
ਹਾਂਜੀ, ਹੋਰ।
ਹੋਰ ਵਧੀਆ, ਜਿਵੇਂ ਤਾਂ ਕਹਿੰਦੀ ਆ ਵੀ ਤੁਸੀਂ ਵੀ ਇੱਕ ਸਾਈਕਲ ਘਰੇ ਲੈ ਕੇ ਆਓ। ਫੇਰ ਮਤਲਬ ਬਜ਼ੁਰਗ ਉਹ ਵੀ ਚਲਾਵੇ। ਤੁਸੀਂ ਵੀ ਚਲਾਓ ਜੀ। ਹਰੇਕ ਨੂੰ ਕਹੋ ਸਾਈਕਲ ਨਾਲ ਸਰੀਰ ਬੜੇ ਸੈੱਟ ਰਹਿੰਦੇ ਹੈਗੇ ਆ।
ਹਮ।
ਹਾਂ, ਚਲੋ ਠੀਕ ਹੈ, ਸਤਿ ਸ਼੍ਰੀ ਅਕਾਲ ਜੀ।
ਹਾਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ।